ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਵੀਰੇ।
ਕਿਦਾ ਹੋਰ ਕਿੱਦਾਂ ਤੁਸੀਂ ਠੀਕ ਹੋ
ਹਾਂਜੀ ਮੈਂ ਠੀਕ ਹਾਂ ਤੁਸੀਂ ਸੁਣਾਓ ਕਿੱਦਾਂ ਹੋ
ਹਾਂਜੀ ਹਾਂਜੀ ਮੈਂ ਵੀ ਠੀਕ ਹਾਂ।
ਬੜੇ ਚਿਰਾਂ ਬਾਅਦ ਕੀਤਾ ਫੋਨ ਬਸ ਕੁਛ ਨੀ ਹੁੰਣੀ ਰੋਟੀ ਬਣਾ ਕੇ ਵਿਹਲੀ ਹੋਈ ਦੀ ਸੀ ਮੈਂ ਕਿਹਾ ਬੜੇ ਚਿਰਾਂ ਬਾਅਦ ਫੋਨ ਕੀਤਾ ਤੁਸੀਂ ਤੇ
ਹਾਂਜੀ ਹਾਂਜੀ ਉਹ ਬਸ ਬੈਠੇ ਸੀਗੇ ਤੁਹਾਡਾ ਧਿਆਨ ਆ ਗਿਆ ਮੈਂ ਕਿਹਾ ਚਲੋ ਅੱਜ ਫੋਨ ਕਰ ਦਿੰਦੇ ਹੈਗੇ ਆ ਨਾ ਬੜੇ ਚਿਰ ਹੋ ਗਿਆ ਗੱਲ ਕੀਤੇ ਨੂੰ
ਹਾਂਜੀ ਬੜਾ ਚੰਗਾ ਕੀਤਾ ਤੁਸੀਂ ਫੋਨ ਲਾ ਲਿਆ ਬਹੁਤ ਚੰਗਾ ਕੀਤਾ
ਹਾਂਜੀ, ਹਾਂਜੀ।
ਹੋਰ ਕੀ ਕਰਦੇ ਸੀ ਤੁਸੀਂ
ਬਸ ਕੁਛ ਨੀ ਉੱਪਰ ਹੀ ਹੈਗਾ ਸਿਗਾ ਛੱਤ ਤੇ
ਅੱਛਾ, ਅੱਛਾ ਟਹਿਲਨ ਆਏ ਦੇ ਸੀ।
ਹਾਂਜੀ, ਹਾਂਜੀ।
ਹਾਂਜੀ ਬੜਾ ਜ਼ਰੂਰੀ ਆ ਉਸੇ ਟਾਈਮ ਚ ਤੁਹਾਨੂੰ ਪਤਾ ਹੈ ਪੋਲਿਊਸ਼ਨ ਇੰਨਾ ਵਧੀਆ ਦਾ ਨਾ ਕਿ ਸਾਰਾ ਦਿਨ ਬੰਦਾ ਕੰਮ ਕਰ ਕਰਕੇ ਪਰੇਸ਼ਾਨ ਹੋ ਜਾਂਦਾ ਤੇ ਰਾਤੀ ਤੁਹਾਨੂੰ ਇਹ ਚਾਹੀਦਾ ਕਿ ਮੈਨੂੰ ਥੋੜ੍ਹੀ ਜਿਹੀ ਫਰੈਸ਼ ਹਵਾ ਮਿਲ ਜਾਏ ਹਨਾ
ਹ ਇਹ ਤਾਂ ਹੈਗਾ।
ਤੁਹਾਨੂੰ ਪਤਾ ਪਿੱਛੇ ਕੀ ਹੋਇਆ ਤੁਹਾਨੂੰ ਪਤਾ ਸਾਡੇ ਇੱਥੇ ਬੜੀ ਫੈਕਟਰੀਆਂ ਹੈਗੀਆਂ ਨੇ ਤੁਸੀਂ ਤੇ ਵੇਖਿਆ ਹੀ ਹੈਗੇ ਨਾ ਸਾਡੇ ਨਾਲ ਵੀ ਸਾਹਮਣੇ ਦੀ ਫੈਕਟਰੀ ਤੇ ਮੇਰੀ ਨਨਾਨ ਦੀ ਕੁੜੀ ਨਾ ਬੈਣ ਆਈ ਜਿਸੇ ਮੇਰੀ ਨਨਾਨ ਆਪ ਤੇ ਆਈ ਨ ਉਹਨੇ ਆਪਣੀ ਨਾ ਕੁੜੀ ਨੂੰ ਪੇਜਤਾ ਬਾਰਾਂ ਤੇਰਾਂ -ਸਾਲ ਦੀ ਉਹਨਾਂ ਦੀ ਕੁੜੀ ਤੇ ਉਹ ਰਹਿਣ ਆਈ ਤੇ ਉਹ ਵਿਚਾਰੀ ਤੇ ਤਿੰਨ ਦਿਨ ਦੇ ਅੰਦਰ ਤੁਸੀਂ ਮੰਨੋਗੇ ਨਹੀਂ ਪਰੇਸ਼ਾਨ ਹੋ ਗਏ ਇਨਾ ਧੂੰਆਂ ਇਨਾ ਧੂੰ ਕੋਲ ਤੇ ਬਰਦਾਸ਼ਤ ਨਾ ਆਏ ਉਹ ਰਹਿੰਦੀ ਹਿਮਾਚਲ ਚ ਨਨਾਨ ਮੇ ਹੈਗੀ ਨਾ ਉਹ ਹਿਮਾਚਲ ਸਾਈਡ ਵਿੱਚਗੀ। ਤੁਸੀਂ ਵੇਖੀ ਸੀ ਜਦੋਂ ਮਿਲੀ ਸੀ ਸਾਨੂੰ ਬਾਜ਼ਾਰ ਚ ਉਹ ਸੋਹਣੀ ਜੀ ਹੈਗੀ ਏ ਹਾਂਜੀ ਗੋਰੀ ਗੋਰੀ ਜੀ ਹਾਂਜੀ, ਹਾਂਜੀ। ਤੇ ਉਹ ਹਿਮਾਚਲ ਚ ਰਹਿੰਦੀ ਤੁਹਾਨੂੰ ਪਤਾ ਹਿਮਾਚਲ ਚ ਪਹਾੜ ਪੁੜ ਉੱਥੇ ਤੇ ਕੋਈ ਧੂੰਆਂ ਹੈ ਹੀ ਨੀ ਉੱਥੇ ਤੇ ਉੱਥੇ ਤੇ ਅਗਰ ਕੋਈ ਵਹੀਕਲ ਵੀ ਚੱਲਦਾ ਵ ਤੇ ਤੁਹਾਨੂੰ ਪਤਾ ਉਹਨਾਂ ਦੇ ਵੀ ਇੰਨੀ ਦੂਰ ਦੂਰ ਆਵਾਜ਼ ਨੀਂਹ ਤੱਕ ਨਹੀਂ ਆਂਦੀ ਧੂੰਆਂ ਵਲਾ ਤੇ ਕੰਮ ਹੀ ਨੀ ਆ ਉੱਥੇ ਤੇ ਉਹਨਾਂ ਦੀ ਕੁੜੀ ਰਹਿਨ ਆਈ ਤਿੰਨ ਚਾਰ ਦਿਨ ਚੀ ਵਿਚਾਰੀ ਇਨੀ ਪਰੇਸ਼ਾਨ ਹੋ ਗੀ ਤੇ ਤੀਜੇ ਦਿਨ ੳ ਧੂੰਏ ਨਾਲ ਬੇਹੋਸ਼ ਹੋ ਗਈ, ਏਨਾ ਧੂੰਆਂ ਕਿਉ ਤੇ ਫੇਰ ਮੈਂ, ਕੀ ਕੈਂਦੇ, ਹੋਸਪਿਟਲ ਲੈ ਕੇ ਗਏ। ੳ ਤੇ ਕੈਂਦੇ ਏਨੂੰ ਤੇ ਬਈ ਕੈਂਦੇ ਨੇ ਹੋਇਆ ਕੁਛ ਨੀ ਏਨੂੰ ਜਾਦਾ ਘਬਰਾਨ ਦੀ ਬਸ ਏਨੂੰ ਪੋਲੂਸ਼ਨ ਕਰਕੇ ਥੋੜਾ ੳਹ ੳਦਾ ਪੇਟ ਵੀ ਖਰਾਬ ਹੋ ਗਿਆ, ੳਦੀਆਂ ਅੱਖਾਂ ਏਨੀਆਂ ਦਰਦ ਮੈਂ ਕੇਆ ਵਿਚਾਰੀ ਕੁੜੀ ਦਾ ਚਾਰ ਦਿਨ ਚ ਕੀ ਹਾਲ ਹੋ ਗਿਆ। ਫਿਰ ਮੈਂ ਅਪਨੇ ਨਾਲਦੀਆਂ ਨੂੰ ਬੋਲ ਕੇ ਆਈ ਫੈਕਟਰੀ ਵਾਲੇ ਨੂੰ, ਮੈਂ ਕੇਆ ਦੇਖੋ ਤੁਸੀ ਫੈਕਟਰੀ ਫੈਕਟਰੀ ਖੋਲੀ ਏ ਬੜੀ ਚੰਗੀ ਗੱਲ ਏ, ਤੁਸੀ ਅਪਨਾ ਕੰਮ ਕਰਦੇ ੳ, ਲੇਕਿਨ ਤੁਆਡਾ ਸਮਾਜ ਦੇ ਲਈ ਵੀ ਤੇ ਧਿਆਨ ਰੱਖਨਾ ਚਾਈਦਾ ਨਾ ਸਮਾਜ ਪ੍ਰਤੀ ਵੀ। ਹੈਨਾ। ਅੱਜ ਦੇ ਟਾਈਮ ਚ ਬਿਜਨਸ ਵਿੱਚ ਕੀ, ਬਿਜਨਸ ਤੁਸੀ ਪੜੇਆ ਬਿਜਨਸ ਵਿੱਚ ਅਸੀ ਪ੍ਰੋਫਿਟ ਕਮਾਨਾ, ਲੇਕਿਨ ਪ੍ਰੋਫਿਟ ਦੇ ਨਾਲ-ਨਾਲ ਸਾਨੂੰ ਏਹ ਵੀ ਧਿਆਨ ਰੱਖਨਾ ਕਿ ਅਸੀ ਨਾਲ-ਨਾਲ ਸੋਸ਼ਲ ਵੈਲਫੇਅਰ ਮਤਲਬ ਸਮਾਜ ਦਾ ਵੀ ਧਿਆਨ ਰੱਖੀਏ ਕਿ ੳਨਾਂ ਨੂੰ ਨੁਕਸਾਨ ਨਾ ਪਹੁੰਚਾਈਏ। ਮੈਂ ਕੇਆ ਵੀ ਤੁਸੀ ਏਨਾ ਧੂੰਆਂ ਤਾਡਾ ਆਂਦਾ ਐ, ਚਲੋ ਅਸੀ ਏਨੇ ਸਾਲਾਂ ਤੋਂ ਬਰਦਾਸ਼ਤ ਕਰਦੇ, ਮੈ ਕੇਆ ਸਾਡੇ ਘਰ ਛੋਟਾ ਜਾ ਬੱਚਾ ਆਏਆ ੳ ਵੇਚਾਰਾ ਬੇਹੋਸ਼ ਹੋ ਗਿਆ। ਮੈਂ ਕੇਆ ਅਗੋ ਤੋਂ ਕੈਂਦੀ ਮੈਂ ਆਨਾ ਈ ਨਈ ਐ। ਮੈਂ ਕੇਆ ਕਮ ਸੇ ਕਮ ਤੁਸੀ ਨਾ ਧੂਆ ਤਾਂ ਏਨਾ ਵੱਡਾ ਤੁਸੀ ਖੱਪਾ ਜਿਆ ਖੋਲੇਆ ਹੋਏਆ, ਏਦਾ ਅਰੇਂਜਮੈਂਟ ਕਰੋ, ਚਿਮਨੀ ਲਗਾਓ।
ਤੇ ਹੈਗਾ ਕਿ ਜੋ ਬੰਦਾ ਮਤਲਬ ਕਿ ਐਸੀ ਜਗਾ ਰੈ ਕੇ ਆਯਾ ਹੋਏ ਜਿੱਥੇ ਬਿਲਕੁਲ ਈ ਪੋਲੳਸ਼ਨ ਨਾ ਹੋ ਤੇ ਦੂ ਦੂਸਰੇ ਸ਼ਹਰ ਇਚ ਆਂਦੇ ਨਾਲ ਏਨਾ ਜਾ ਵੀ ਕਿ ੳਦੇ ਮਤਲਬ ਕਿ ਪ੍ਰਦੂਸ਼ਨ ਲੱਗਦਾ ਹੈਗਾ ਨਾ, ਹੋ ਜਾਂਦੀ ਏ ਦਿੱਕਤਾਂ।
ਹਾਂਜੀ ਹਾਂਜੀ ੳ ਤੇ ਦੇਖੋ ਹੋ ਈ ਜਾਂਦ ਦੀ ੳਹ ਤਾ ਮੈਂ ਚਲੋ ਸਮਝਨੀ ਆ ਗੱਲ, ਹਾਂਜੀ।
ਏਥੇ ਰੈ ਜਾਂਦੇ ਹੈਗੇ ਆ, ਸਾਨੂੰ ਤਾਂ ਆਦਤ ਹੋ ਜਾਂਦੀ
ਹਾਂਜੀ, ਨਈ ਪਰ ਵੀਰੇ ਬੜੀ ਬਿਮਾਰੀਆਂ ਵੀ ਹੋ ਜਾਦੀਆਂ ਨੇ ਤਾਨੂੰ ਪਤਾ ਹੁਣ ਤੇ ਬੜਾ ਵੱਧ ਕੀ ਆ ਨਾ ਸਾਡੇ ਤੇ ਨਾਲ ਦੀਆ ਦਾ ਧੂਂਆ, ਨਾਲ ਦੀਆਂ ਫੈਕਟਰੀਆਂ ਨੇ ਬੜਾ ਵੱਧ ਗਿਆ। ਮੈਂ ਸਾਨੂੰ ਤੇ ਕੰਪਲੇਨ ਕਰਨੀ ਚਾਈਦੀ ਏ ਕਿ ਤੁਸੀ ਫੈਕਟਰੀਆਂ ਵਾਲਾ ਏਰੀਆ ਇੱਕ ਜਗਾ ਖੋਲੋ ਜਿੱਥੇ ਸਾਰੀ ਫੈਕਟਰੀਆਂ ਹੋਨ। ਹੁਨ ਸਾਡੇ ਏਥੇ ਹੈ ਨੀ ੳਹ ਏਰੀਆ ਜਿੱਥੇ ਪੂਰਾ ਇੰਡਸਟਰੀਅਲ ਏਰੀਆ ਹੈਗਾ, ਸਾਰੀ ਫੈਕਟਰੀਆਂ ੳਥੇ ਹੈਗੀਆਂ ਨੇ। ਚਲੋ ਤੁਸੀ ਖੋਲੀ ਹੋਈ ਏ, ਹੁਣ ਤੁਸੀ ਅਪਨੀ ਫੈਕਟਰੀ ਬੜੀ ਵਧਾ ਤੀ ਏ, ਤੁਸੀ ਅਪਨੇ ਆਪ ਨੂੰ ੳਥੇ ਸ਼ਿਫਟ ਕਰ ਲੋ, ਕੈਂਦੇ ਨਈ ਅਸੀ ਏਥੇ ਸਾਡਾ ਆਪ ਤੁਸੀ ਅਪਨਾ ਘਰ ਵਧੀਆ ਸੁਸਾਇਟੀ ਵਿਚ ਬਨਾਏਆ ਹੋਏਆ ਤਾਡੇ ਪਰਿਵਾਰ ਵਾਲੇ ਸੋਹਣੀ ਤਰਾਂ ਰਹੰਦੇ ਪਏ ਨੇ, ਤੁਸੀ ਦੂਜਿਆਂ ਬੰਦੇਆਂ ਨੂੰ ਦੁੱਖ ਦੇਂਦਾ। ਚਲੋ, ਮੈਂ ਤੁਸੀ ਮਨੋਗੇ ਨੀ ਵੀਰੇ ਅਜੇ ਏਥੇ ਇੰਡਸਟਰੀ ਏਰੀਆ ਤੇ ਮੈਂ ਗਈ ੳਥੇ ਇੰਨੀ ਵੱਡੀ-ਵੱਡੀ ਫੈਕਟਰੀਆਂ ਉਥੇ ਧੁਂਏ ਦਾ ਧੂਂ ਵੀ ਨੀ, ਧੂੰਏ ਦਾ ਬਿਲਕੁਲ ਨਾਮੋ ਨਿਸ਼ਾਨ ਤੱਕ ਨਈ। ੳ ਲਗਦਾ ਈ ਨਈ ਇੰਡਸਟਰੀਅਲ ਏਰੀਆ, ੳਨੁ ਮੈਂ ਕੇਆ ਸਾਡੇ ਵਾਲੀ ਗਲੀਆ ਚ ਆਜੋ ਜਿੱਥੇ ਲੋਕੀ ਰੈਂਦੇ ਨੇ ਤੇ ਐਵੇਂ ਲੱਗਦਾ ਕਿ ਪਤਾ ਨੀ ਇੰਡਸਟਰੀ ਏਰੀਆ ਵਿਚ ਆ ਗਏ ਆ ਅਸੀ।
ਹਾਂਜੀ ਹਾਂਜੀ, ਐ ਤਾਂ ਹੈਗਾ।
ਪਤਾ ਅਰੇਂਜਮੈਂਟ ਵੀ ਤਾਂ ਕਰਨਾ ਬੜਾ ਜਰੂਰੀ ਏ ਨਾ।
ਹਾਂਜੀ ਹਾਂਜੀ, ਐ ਤਾਂ ਹੈਗਾ।
ਚਲੋ ਹੁਣ ਅਸੀ ਬਰਦਾਸ਼ ਕਰਦੇ ਵਾਂ, ਕੱਲ ਨੂੰ ਅਗਰ ਤੁਆਡਾ ਬਿਜਨਸ ਬੜੇ ਵੱਡੇ ਲੈਵਲ ਤੇ ਚਲਾ ਗੇਆ ਤੇ ਤੁਆਡਾ ਬਿਜਨਸ ਦਾ ਲੇਵਲ ਵੱਧ ਗਿਆ ਤੇ ਤੁਸੀ ਕਮ ਸੇ ਕਮ ਫੇਰ ੳਨੂੰ ਕਿਥੇ ਹੋਰ ਸੈਟ ਕਰ ਲੋ ਅਪਨਾ।
ਹਾਂਜੀ ਹਾਂਜੀ, ਐ
ਤੁਹਾਡੇ ਨਾਲ ਚਾਰ ਬੰਦਿਆਂ ਦੇ ਘਰ ਉਹਨਾਂ ਨੂੰ ਦਿੱਕਤ ਹੋਏਗੀ।
ਹਾਂਜੀ ਇਹ ਤਾਂ ਸਰਕਾਰ ਨੂੰ ਬੰਦ ਕਰਵਾਣਾ ਹੈਗਾ ਚਾਹੀਦਾ ਹੈ
ਹਾਂਜੀ ਹਾਂਜੀ ਐ ਤੇ ਹੈ ਈ
ਤਾਂ ਬਹੁਤ ਬੰਦਿਆਂ ਦੀ ਜਾਨਾਂ ਵੀ ਚਲੀ ਜਾਂਦੀ ਹੈਗੀ ਆ ਪ੍ਰਦੂਸ਼ਣ ਕਿਸ ਨੂੰ ਸਾਹ ਲੈਣ ਵਿੱਚ ਪ੍ਰੋਬਲਮ ਹੋ ਜਾਂਦੀ ਹੈਗੀ ਏ ਕੇ ਖ਼ਾਸ ਕਰ ਬੁਢੇ ਬੰਦਿਆਂ ਨੂੰ ਜ਼ਿਆਦਾ ਹੁੰਦੀ ਹੈਗੀ ਐ, ਕਿਉਂਕਿ ਓ ਸਾਹ ਤਾਂ ਲੈ ਨਹੀਂ ਪਾਂਦੇ ਹੈਗੇ।
ਹਾਂਜੀ, ਬਿਲਕੁਲ। ਅਰੇ ਵੀਰੇ ਅੱਜਕੱਲ ਤੇ ਤੁਆਨੂੰ ਪਤਾ ਨੀ ਵੱਡੇ- ਵੱਡਿਆਂ ਨੂੰ ਦਿਕ ਦਿੱਕਤ ਹੋਈ ਵੀ, ਜਵਾਨ ਬੰਦਿਆਂ ਨੂੰ ਸਾਹ ਦੀ ਦਿੱਕਤ ਹੋ ਗਈ ਮੈਂ ਪਿੱਛੇ ਕੁ ਉਥੇ ਅੰਮ੍ਰਿਤਸਰ ਮੱਥਾ ਟੇਕਣ ਕੱਲ ਚਲੀ ਗਈ, ਚੱਲੀ ਗੀ ਸੀ। ਤੇ ਆਪਾਂ ਮੱਥਾ ਟੇਕਦੇ ਵੀ ਸੀ ਤੇ ਇੱਕ ਜਨਾਨੀ ਹੈਗੀ ਸੀ ਮਤਲਬ- ਮੇਰੀ ਉਮਰ ਦੀ ਜਨਾਨੀ ਯੰਗ ਏਜ ਤੀਹ ਜਨਾਨੀ, ਤੀਹ ਇਕੱਤੀ ਸਾਲਾਂ ਦੀ। ਤੇ ਓਨੂੰ ਕੁਛ ਹੋਣ ਲੱਗ ਗਿਆ, ਫੇਰ ਓਨੇ ਓ ਦਿੱਤਾ ਸਾਹ ਵਾਲਾ ਪੰਪ ਦਿੱਤਾ ਓਦੇ ਹਸਬੈਂਡ ਨੇ ਕੱਢ ਕੇ। ਤੇ ਮੈਂ ਕਿਆ ਅੱਛਾ, ਕੈਂਦੇ ਇਨੂੰ ਸਾਂ ਦੀ ਬਿਮਾਰੀ ਹੈਗੀ ਏ, ਮੈਂ ਕਿਆ ਕਦੋਂ ਦੀ, ਕੈਂਦਾ ਹੁਨ ਈ ਐਨੂੰ ਸ਼ੁਰੂ ਹੋ ਹੋਈ ਏ। ਮੈਂ ਮੱਥੇ ਤੇ ਹੱਥ ਮਾਰਿਆ, ਮੈਂ ਕ ਕਿਆ ਐ ਵੇਖ ਕਿੰਨੀ ਕੁ ਬਿਮਾਰੀਆਂ ਚੱਲ ਗੀਆਂ ਨੇ ਫੇਰ ਮੈਂ ਬਾਅਦ ਚ ਮੱਥਾ ਟੇਕ ਟੇਕਨ ਤੋਂ ਬਾਦ ਓ ਮੈਨੂੰ ਫਿਰ ਮਿਲੀ। ਫਿਰ ਮੈ ਉਨੂੰ ਕਿਆ, ਮੈਂ ਕਿਆ ਤੁਸੀਂ ਨਾ ਯੋਗਾ ਕੀਤਾ ਕਰੋ। ਮੈ ਵੀ -ਟੇਸ਼ਨ ਕਰ ਕੀਤਾ ਕਰੋ। ਅੱਜ ਕੱਲ ਸਾਡੀ ਲਾਈਫ ਇੰਨੀ ਬਿਜ਼ੀ ਹੋ ਗੀ‌ਏ। ਕਹਿੰਦੀ ਨਈ ਮੈਂ ਨਾ ਜੋਬ ਕਰਦੀ ਸੀ ਓਥੇ ਦਿੱਲੀ ਦੇ ਵਿੱਚ। ਔਰ ਦਿੱਲੀ ਚ ਤੁਆਨੂੰ ਪਤਾ ਪਤਾ ਕਿੰਨਾ ਪੋਲਯੂਸ਼ਨ ਆ।
ਹਾਂ ਓਥੇ ਤਾਂ ਬਹੁਤ ਜਾਦਾ ਹੈਗਾ ਪੌਲੂਸ਼ਨ।
ਕਿਉਂਕਿ ਉੱਥੇ ਆਬਾਦੀ ਵੀ ਘੱਟ ਏ, ਆਬਾਦੀ ਵੀ ਤੇ ਕਿੰਨੀ ਸਾਰੀ ਏ ਉੱਥੇ।
ਹਾਂਜੀ- ਹਾਂਜੀ ਐ ਤਾ ਹੈ।
ਫਿਰ ਮੈਂ ਓਨਾ ਨੂੰ ਨਿਤ ਸਮਝਾਇਆ। ਮੈਂ ਕਿਆ ਤੁਸੀਂ ਨਾ ਜਿੰਨਾ ਹੋ ਸਕੇ ਯੋਗਾ ਕੇਅਰ ਕੀਤਾ ਕਰੋ ਕਿਉਂਕਿ ਵੀਰੇ ਤੁਆਨੁ ਤੇ ਪਤਾ ਹੈਗੈ ਮੈਂ ਯੋਗਾ ਤੇ ਪੂਰੀ ਸਰਟੀ- ਫ - ਫਾਇਦਾ ਆ। ਮੇਰੇ ਕੋਲ ਤੇ ਅਪਨਾ ਸਰਟੀਫਿਕੇਟ ਵੀ ਮਿਲਿਆ ਹੋਇਆ ਮੈਨੂੰ ਮੈ ਡੀ ਡਿਗਰੀ ਯੋਗਾ ਚ ਕੀਤੀ ਹੋਈ ਏ। ਮੈਂ ਕਿਆ ਤੁਸੀਂ ਮੈਡੀਟੇਸ਼ਨ ਕਰਿਆ ਕਰੋ। ਹਾਂਜੀ ਔਰ ਅੱਜ ਦੇ ਟਾਈਮ ਚ ਬੜਾ ਜ਼ਰੂਰੀ ਏ। ਮੈਂ ਕਿਆ ਐ ਤੇ ਤੁਸੀਂ ਪ ਪਕਾ ਕਰਿਆ ਕਰੋ ਯੋਗਾ। ਮੈਂ ਕਿਆ ਧੀਰੇ- ਧੀਰੇ ਅੱਜ ਵਜੇ ਤੁਆਡੀ ਇੱਕੀ ਸਾਲਾਂ ਦੀ ਉਮਰ ਸਾਰੀ। ਕੱਲ ਨੂੰ ਤੁਸੀਂ ਬੱਚੇ ਹੋ, ਵੱਡੇ ਹੋਣਗੇ ਓਨਾਂ ਨੂੰ ਸੰਭਾਲ ਲੈਣਗੇ ਤੇ ਤੁਸੀਂ ਤੇ ਇੰਨੀ ਚ, ਚਾਲੀ ਚ ਇੰਨੀਆਂ ਬਿਮਾਰੀਆਂ ਲਵਾ ਕੇ ਬੈ ਜਾਣੀਆਂ। ਔਰ ਫਰੈਸ਼ ਹਵਾ ਬੜੀ ਜ਼ਰੂਰੀ ਹੈਗੀ ਏ। ਤੁਸੀਂ ਬੜਾ ਵਧੀਆ ਕਰਦੇ ਓ, ਛੱਤ ਤੇ ਟਹਿਲਦੇ ਓ। ਮੈਂ ਆਪ ਸਵੇਰੇ-ਸਵੇਰੇ ਨੰਗੇ ਪੈਰ ਘਾਹ ਤੇ ਚੱਲਦੀ ਆਂ।
ਹਾਂਜੀ-ਹਾਂਜੀ, ਐ ਤੇ ਵਧੀਆ ਗੱਲ ਹੈਗੀ ਆ।
ਹੈਨਾ। ਅਗਰ ਮੈਂ ਚਲਨੀ ਆਂ ਤੇ ਦੇਖੋ ਮੈਨੂੰ ਬੜਾ ਫਾਇਦਾ ਹੁੰਦੈ, ਮੇਰੀਆਂ ਅੱਖਾਂ ਬੜੀ ਵਧੀਆ। ਮੈਨੂੰ ਪਹਿਲੇ ਬੜੀ ਦਿੱਕ ਦਿੱਕਤ ਹੋ ਗੀ ਸੀ ਵਿੱਚੋਂ ਧੁੰਦਲਾ-ਧੁੰਦਲਾ ਜਦ ਹੋ ਗਿਆ ਸੀ। ਮੇਰਾ ਬਈ ਨਿਗਾਹ ਨੀ ਘੱਟ ਹੋਈ ਸੀ ਪਰ ਥੋੜਾ ਧੁ ਧੁੰਦਲਾ ਪੰਨ ਜਿਹਾ ਆ ਗਿਆ ਸੀ। ਡੋਕਟਰ ਤੁਹਾਨੂੰ ਪਤਾ ਡੋਕ ਕੋਲ ਜਾਓ ਤੇ ਦਸ ਦਵਾਈਆਂ ਲਿਖ ਕੇ ਦੇ ਦੇਂਦੇ ਨੇ। ਫਿਰ ਦਸ ਦਵਾਈਆਂ ਖਾਓ ਤੇ ਵੀਹ ਬਿਮਾਰੀਆਂ ਲੱਗ ਜਾਂਦੀਆਂ ਨੇ। ਫਿਰ ਮੈਂ ਸਵੇਰੇ ਉੱਠ ਉੱਠ ਕੇ ਨੰਗੇ ਪੈਰ ਘਾਸ ਤੇ ਚੱਲਣਾ ਸ਼ੁਰੂ ਕੀਤਾ।
ਹਾਂਜੀ-ਹਾਂਜੀ, ਐ ਵਧੀਆ ਹੈਗਾ।
ਬੜਾ ਮੈਨੂੰ ਫ਼ਰਕ ਪਿਆ, ਬੜਾ।
ਬੰਦਾ ਕਿੰਨਾ, ਕਿੰਨੀ ਵੀ ਦਵਾਈਆਂ ਖਾ ਲੋ, ਕੁਛ ਨੀ ਹੁੰਦਾ ਹੈਗਾ। ਜਦ ਤੱਕ ਓ ਸ਼ਾਰੀਰਿਕ ਓਰ ਸ਼ਰੀਰ ਤੋਂ ਸਈ ਨਾ ਹੋਏ ਨਾ ਤਾਂ ਤੱਕ।
ਹਾਂਜੀ, ਬਿਲਕੁਲ ਸਈ ਗੱਲ ਏ। ਦੇਖੋ ਦਵਾਈ ਵੀ ਤੇ ਸਾਨੂੰ ਥੋੜੇ ਟਾਈਮ ਲਈ ਰਿਲੈਕਸ ਦੇ ਰੀ ਏ ਨਾ।
ਹਾਂਜੀ-ਹਾਂਜੀ।
ਅਪਨੇ ਆਪ ਨੂੰ ਵੀ ਤੇ ਥੋੜ੍ਹਾ ਸਟਰੋਂਗ ਬਨਾਨਾ ਪੈ ਪੈਂਦਾ ਏਨਾ, ਹੁਨ ਐ ਨੀ ਐ ਕਿ ਸਿਰ ਦਰਦ ਹੋ ਰੇਐ ਮਿੰਟ ਚ ਤੁਆਡਾ ਸਿਰ ਦਰਦ ਹੋਏਆ, ਚਲੋ ਜਾਦਾ ਹੋ ਗੇਆ ਮੈਂ ਸਮਝ ਰੀ ਆਂ ਤੁਸੀ ਨਾਲ ਦੇ ਨਾਲ ਦ ਦਵਾਈ ਖਾ ਲੀ, ਅਪਨੀ ਬੋਡੀ ਨੂੰ ਤੁਸੀ ਪੂਰਾ ਡਿਪੈਂਡ ਕਰਤਾ ਦਵਾਈ ਦੇ ਉੱਤੇ।
ਹਾਂਜੀ-ਹਾਂਜੀ।
ਫਿਰ ਐਵੇਂ ਨੀ ਕੰਮ ਚੱਲਦਾ ਨਾ।
ਹਾਂਜੀ ਹਾਂਜੀ ਐ ਤੇ ਐ ਦਵਾਈਆਂ ਨਾਲ ਵੀ ਬੋਤ ਜਾਦਾ ਬਿਮਾਰੀਆਂ ਲੱਗ ਜਾਂਦੀ ਹੈਗੀ ਏ ਜੋਨ ਸੀ ਨਾ ਹੋਣ ਵਾਲੀ ਹੋਏ।
ਮਲਬ ਕੀ ਤੁਆਨੂੰ ਪਤੈ ਕਈਆਂ ਨੂੰ ਸਿਰਫ ਦਵਾਈਆਂ ਤੋਂ ਬੜੀ ਕੀ ਕੈਂਦੇ ਨੇ ਐਲਰਜੀ ਜਿ ਹੁੰਦੀ ਏ।
ਹਾਂਜੀ-ਹਾਂਜੀ।
ਇਹ ਤੁਆਡਾ ਕੁੱਤਾ ਭੋਕਦਾ ਵੇ ਕਿ ਪਿੱਛੋਂ।
ਹਾਂਜੀ ਹਾਂਜੀ ਐ ਗਲੀ ਏਚ ਹੈਗੇ ਐਨਾ ਤੇ ਤਾਂ ਕਰਕੇ ਭੋਂਕਦੇ ਵੇ ਹੈਗੇ ਹਾਂ ਨਈ ਨਈ ਐ ਗਲੀ ਚ ਹੈਗੇ ਸੀਗੇ ਨਾ ਓ ਭੋਕ ਦੇਵੇ
ਅੱਛਾ-ਅੱਛਾ ਬੜੇ ਬੜਾ ਤੰਗ ਕਰਦੇ ਨੇ ਗਲੀ ਦੇ ਕੁੱ ਤੇ ਤੇ ਹਨਾ ਕੋਈ ਆ ਗੇਆ ਹੋਣਾ ਗ਼ਲਤੀ ਨਾਲ ਤੁਆਡੀ ਗਲੀ ਚ ਤੇ ਏਨਾਂ ਨੇ ਤਾਂ ਭੋਕ-ਭੋਕ ਓਨਾਂ ਨੂੰ ਪਰਸ਼ਾਨ ਕਰ ਛੱਡਣਾ
ਸਾਡੇ ਸਾਡੀ ਗਲੀ ਤੇ ਕੋਈ ਆ ਕੇ ਵੀ ਰਾਜੀ ਨੀ ਹੈਗੇ ਕਿਉਂਕਿ ਕੁੱਤੇ ਇੰਨੇ ਖ਼ਤਰਨਾਕ ਹੈਗੇ ਆ। ਕਿਸੀ ਨੂੰ ਵੀ ਵਡ ਲੈਂਦੇ ਹੈਗੇ ਆ। ਸਾਡੀ ਗਲੀ ਤੇ ਕੋਈ ਆਂਦਾ ਵੀ ਨੀ ਹੈਗਾ। ਐ ਤੇ ਬਸ ਛੋੜ ਕੇ ਆਣ ਵਾਲੇ ਹੈਗੇ ਆ ਕੁ ਤੇ ਕੁਛ ਟੈਮ ਤਕ ਤਾਨੂੰ ਵੀ ਵਡ ਲੇ ਕੁਛ ਪਤਾ ਨੀ ਹੈਗਾ ਨਾ ਏਨਾਂ ਦਾ।
ਜੀ ਬਿਲਕੁਲ ਸਈ ਗੱਲ ਏ। ਸਗੋਂ ਮੈਂ ਆਪ ਤੇ ਗੱਲ ਵੀ ਸੁਨੀ ਏ ਪਿੱਛੇ ਅ ਪਿੱਛੇ ਕੁਛ ਟਾਈਮ ਪੈਲੇ ਤੁਆਡੀ ਗਲੀ ਦੇ ਕੁੱਤੇ ਨੇ ਕਿਸੀ ਸਬਜੀ ਵਾਲੀ ਨੂੰ ਕੱਟ ਲੇਆ ਸੀ।
ਹਾਂਜੀ ਹਾਂਜੀ ਓਦੇ ਤੇ ਪੂਰੀ ਮਾਂਸੀ ਉਤਾਰ ਦਿ ਤਾਂ ਸੀਗਾ ਪੈਰ ਦਾ। ਓ ਬਿਚਾਰਾ ਓਨੂੰ ਵਿਚਾਰੇ ਨੂੰ ਕਮ ਸੇ ਕਮ ਪੰਚੀ ਤਰੀ ਟੀਕੇ ਲਗੇ ਸੀਗੇ ਬੱਚਨ ਆਸਤੇ। ਹਾਂਜੀ ਨੀ ਤੋ ਹੋ ਜਾਂਦਾ
ਹਾਂ ਬੜਾ ਬੁਰਾ ਹਾਲ ਐ ਵੀ ਕੁਤੇਆਂ ਦਾ ਤੇ ਫਿਰ ਜਦ ਤੁਆਨੂੰ ਪਤਾ ਐ ਕਿ ਏਨਾ ਤੰਗ ਕਰਦੇ ਨੇ ਪਾਗਲ ਹੋਏ ਦੇ ਨੇ ਤੇ ਤੁਸੀ ਏਨਾਂ ਨੂੰ ਕਿੱਥੇ ਛੱਡ ਓ ਨਗਰ ਪਾਲਿਕਾ ਵਾਲੇਆਂ ਨੂੰ ਫੋਨ ਕਰੋ।
ਬਸ ਗਲੀ ਦੇ ਈਕੁਛ ਐਸੇ ਹੈਗੇ ਐ ਨਾ ਛੱਡਦੇ ਈ ਨੀ ਹੈਗੇ ਛੱਡ ਜਾਂਦੇ ਐ ਤੇ ਫੇਰ ਦੁਬਾਰਾ ਵਾਪਿਸ ਆ ਜਾਂਦੇ ਹੈਗੇ ਐ।
ਐਸਾ ਕਿਤੇ ਛੱਡ ਕੇ ਆਂਦੇ ਓ ਕਿ ਵਾਪਸ ਆ ਜਾਂਦੇ ਨੇ।
ਬਸ ਐਨਾਂ ਤਾਂ ਜੀਅ ਨੀ ਲੱਗਦਾ ਨਾ ਓਥੇ। ਆ ਜਾਂੰਦੇ ਹੈਗੇ ਆ ਸੁਂਗਦੇ ਸੁੰਘਦੇ।
ਸੁਨੇਆ ਨੀ ਤੁਸੀ ਕੁ ਕੁੱਤੇਆਂ ਦੀ ਨਾ ਸੁੰਘਣ ਦੀ ਛੰਮਤਾ ਬੜੀ ਤੇਜ਼ ਹੁੰਦੀ ਏ। ਕੈਂਦੇ ਨੇ ਕੇ ਸੁੰਘ-ਸੂੰਘ ਕੇ ਆ ਜਾਂਦੇ ਨੇ ਏਨਾਂ ਨੂੰ ਬੜਾ ਪਚਾਨ ਹੁੰਦੈ ਬੰਦਿਆਂ ਦਾ ਇਨਾਂ ਨੂੰ ਸੁੰਘਨ ਦਾ। ਤਾਈ ਤੇ ਜਿਵੇਂ ਪੁਲਿਸ ਵਾਲੇ ਹੋ ਗਏ ਸੀ ਆਈ ਡੀ ਹੋ ਗਏ, ਸੀ ਬੀ ਆਈ ਹੋ ਗਏ ਸਾਰਿਆਂ ਨੇ ਆਪਨੇ ਕੁੱਤੇ ਰਖੇ ਹੂੰਦੇ ਨੇ ਬਿਲਕੁਲ ਟ੍ਰੇਨ ਕੁੱਤੇ। ਪਿੱਛੇ ਤੁਸੀਂ ਆਰਮੀ ਵਾਲਿਆਂ ਨੂੰ ਨੀ ਵੇਖਿਆ ਸੀ ਉ ਆਰਮੀ ਵਾਲਾ ਜ਼ਖ਼ਮੀ ਹੋ ਕੇ ਗੇਰ ਗਿਆ ਤੇ ਕੁ ਨਾਲੋਂ ਫਸਟ ਏਡ ਬੋਕਸ ਚੁੱਕ ਕੇ ਲਿਆਇਆ ਵੇਖੋ ਏਨਾ ਟਰੇਨ ਕੀਤਾ ਹੁੰਦਾ ਕੁ ਕੁੱਤੇਆਂ ਨੂੰ ਬਾਕੀ ਐਂ ਵੀ ਨਾ ਗਲੀ ਦੇ ਕੁੱਤੇਆਂ ਨੂੰ ਨਾ ਥੋੜਾ ਯਾਂ ਤੇ ਇਨਾਂ ਨੂੰ ਇੰਜੈਕਸ਼ਨ ਵਗੈਰਾ ਲਗਵਾ ਦੇਨ ਨਗਰ ਪਾਲਿਕਾ ਵਾਲੇ ਉ ਸਈ ਰੈਂਦੈ ਕਿਉਂਕਿ ਤੁਹਾਨੂੰ ਪਤਾ ਕਿਸਨੂੰ ਕੱਟ ਲੇ ਫੇਰ ਉਦੀ ਜਾਨ ਨੂੰ ਬੜੀ ਦਿੱਕਤ ਜੀ ਹੋ ਜਾਂਦੀ ਏ।
ਹਾਂਜੀ ਹਾਂਜੀ।
ਤਾ ਪਤਾ ਨੀ ਕੀ ਕੀ ਖਾਂਦੇ ਰੈਦੇ ਨੇ ਕਿਨੂੰ'ਕਿਨੂੰ ਕੱਟਦੇ ਨੇ ਫੇਰ ਉਈ ਮੂੰਹ ਕਿਸੇ ਹੋਰ ਤੋ ਲੱਗਦਾ ਇਨਾਂ ਦਾ
ਹਾਂਜੀ ਹਾਂਜੀ
ਹਾਂਜੀ ਚਲੋ ਠੀਕ ਐ ਵੀਰੇ ਫੇਰ ਕਰਦੇ ਆਂ ਆਪਾਂ ਗੱਲ।
ਹਾਂਜੀ-ਹਾਂਜੀ ਚੰਗਾ ਠੀਕ ਆ।
ਹਾਂਜੀ ਚੰਗਾ ਸਸ ਸ਼੍ਰੀਆਕਾਲ।
ਹਾਂਜੀ-ਹਾਂਜੀ।